ਹੈਲੋ ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਬੜੀ ਘੱਟ ਆ ਰੀ ਹੈ।
ਬਾਜ਼ ਯਅਰ ਫੋਨ ਆ ਮੇਰਾ ਫੋਨ ਨਾ ਗਿਰ ਗਿਆ ਸੀਗਾ ਇਹ, ਇਹਦੀ ਆਵਾਜ਼ ਘੱਟ ਹੀ ਆਉਂਦੀ ਆ।
ਹੁਣ ਆ ਰਹੀ ਆ, ਹੋਰ ਦੱਸੋ ਕੀ ਹਾਲ- ਚਾਲ ਆ?
ਬਹੁਤ ਵਧੀਆ- ਬਹੁਤ ਵਧੀਆ ਤੁਸੀਂ ਦੱਸੋ ਕਿੱਦਾਂ ਆਪਣਾ।
ਵਧੀਆ, ਵਧੀਆ ਕੀ ਕਰਦੇ ਸੀ।
ਬਸ ਨਾਹਾ ਧੋ ਕੇ ਫਰੈਸ਼ ਹੋ ਕੇ ਬੈਠੇ ਸੀਗੇ ਹੁਣੇ। ਟੀ ਵੀ ਅੱਗੇ ਬੈਠੇ ਸੀਗੇ।
ਠੀਕ ਹੈ, ਰੋਟੀ ਵਗੈਰਾ ਖਾਲ ਲਈ।
ਰੋਟੀ ਦਾ ਟਾਈਮ ਨੌ ਵਜੇ ਦਾ।
ਠੀਕ ਹੈ, ਅੱਜ ਕੀ ਕਰਦੇ ਸੀਗੇ।
ਬਸ, ਕੁਛ ਨਹੀਂ ਕਰਦੇ ਫ ਤਾਂ ਰਮਾਇਣ ਦੇਖਦਾ ਸੀਗਾ।
ਠੀਕ
ਰਮਾਇਣ ਦੇਖਣ ਲੱਗੇ ਹੋਏ ਸੀਗੇ ਅੱਜ ਟੀ ਵੀ 'ਤੇ।
ਨੇ ਉਹ ਵੀ ਵਧੀਆ ਨਾ ਨਾਲੇ ਬੱਚੇ ਦੇਖਣ ਨਾਲੇ ਸਾਰੇ ਜਾਣੇ।
ਬਿਲਕੁਲ ਦਸ ਮਿੰਟ ਦੇਖ ਲਈ ਦੀ ਆ, ਹੁਣ ਆ ਬਹੁਤ ਵਧੀਆ ਚੱਲਿਆ ਨਾ ਮਤਲਬ ਕੀ ਕਹਿੰਦੇ ਹੁੰਦੇ ਆ। ਆਹਾ ਹੋਟਸਟਾਰ 'ਤੇ ਹੈ ਨਾ। ਹਾਂ ਜੇ ਕੋਈ ਵੀ ਸੀਰੀਜ਼ ਆਪਾਂ ਦੇਖ ਸਕਦੇ ਹਾਂ। ਜਿਹੜੀਆਂ ਹੁਣ ਵੈੱਬ ਸੀਰੀਜ਼ ਆਉਣ ਲੱਗ ਗਈਆਂ ਨਾ।
ਅਸੀਂ ਬਹੁਤ ਦੇਖਦੇ ਹਾਂ ਵੈੱਬ ਸੀਰੀਜ਼ ਹੋ ਗਈ ਅਤੇ।
ਅਤੇ ਉਹ ਪਿੱਛੇ ਆਪਣੇ ਇੱਕ ਬਹੁਤ।
ਅਤੇ ਮੂਵੀਆਂ ਵਗੈਰਾ ਹੋ ਗਈਆਂ।
ਹਾਂ ਇੱਕ ਬਹੁਤ ਮਸ਼ਹੂਰ ਬਾਬਾ ਸੀਗਾ ਉਹਦੇ 'ਤੇ ਬਣੀ ਵੀ ਆ।
ਕਿਹੜੀ ਵਾਲੀ
ਆਪਣੇ ਇੱਥੇ ਮਸ਼ਹੂਰ ਬਹੁਤ ਬਾਬਾ ਸੀ। ਉਹਦੇ ਤੇ ਹੀ ਸੀਰੀਜ ਬਹੁਤ ਵਧੀਆ। ਬੜੀਆਂ ਪਲੇਮੈਕਸ ਤੇ ਆਉਦੀ। ਉਹਦੀ ਸੀਰੀਜ਼ ਪਰ ਆਸ਼ੀਰਵਾਦ ਉਹਦਾ ਨਾਂ।
ਸਾਰੀ ਹੂੰ ਹੂੰ।
ਉਹ ਵੀ ਦੇਖੀ ਆ।
ਅਤੇ ਵਧੀਆ ਜਾਣੀ ਕਿ ਮਨੋਰੰਜਨ ਕਰ ਦਿੰਦੇ ਹਾਂ।
ਅਸੀਂ ਵੀ ਬਸ ਤਾਂ ਹੀ ਦੇਖਦੇ ਰਹਿੰਦੇ ਹਾਂ। ਜਿਵੇਂ ਮੰਨ ਲਓ। ਹਾਂ ਕੋਈ ਮੂਵੀ ਡਾਊਨਲੋਡ ਕਰ ਲੈਣੀ ਆ।
ਹਾਂਜੀ ਹਾਂਜੀ
ਅਤੇ ਉਹ ਇਕੱਠੇ ਬਹਿ ਕੇ ਦੇਖ ਲੈਣੇ। ਅਸੀਂ ਜਿਵੇਂ ਹੁਣ ਆਈ ਆ ਨਾ। ਸਤਲੁਜ਼ ਮੂਵੀ ਆਈ ਵੀ ਆ।
ਕਿਹੜੀ? ਸਤਲੁਜ ਹਾਂਜੀ, ਹਾਂਜੀ ਸਤਲੁਜ ਹਾਂਜੀ ਸਤਲੁਜ ਤਾਂ ਬਹੁਤ ਵਧੀਆ ਹੋਣੇ ਹੁੰਦੇ ਹੈਂ ਜੀ
ਉਹ ਵਾਲੀ ਦੇਖਣੀ ਆ, ਅਸੀਂ ਹਲੇ ਉਹਦੇ ਵਿੱਚ ਕੀ ਕੀ ਆ।
ਅੱਛਾ ਜੀ, ਕੱਲ੍ਹ ਸਾਡੇ ਦਿਖਾਈ ਸੀਗੀ ਜੀ। ਗੁਰਦੁਆਰਾ ਸਾਹਿਬ ਦਿਖਾਈ ਹੈ। ਕੱਲ੍ਹ
ਹਾਂਜੀ ਉਹ ਸਾਰੇ ਪਿੰਡਾਂ ਦੇ ਵਿੱਚ ਸਾਰੀ ਜਗ੍ਹਾ ਦਿਖਾ ਰਹੇ ਨੇ ਹੁਣ।
ਹਾਂਜੀ ਹਾਂਜੀ
ਕਰਵਾ ਰਹੇ ਆ ਬੱਚਿਆਂ ਨੂੰ।
ਇਤਿਹਾਸ ਹੀ ਨਹੀ ਪਤਾ ਸੀ, ਸਾਨੂੰ ਤਾਂ ਪਤਾ ਹੀ ਨਹੀ ਸੀਗਾ। ਦੇਖ ਸੁਣਿਆ ਹੀ ਨਹੀ ਸੀਗਾ ਜੀ। ਦਲਜੀਤ ਨੇ ਹਨਾ ਦਲਜੀਤ। ਦਿਲਜੀਤ ਨੇ ਸਾਨੂੰ ਆਹ ਜਿਹੜਾ ਸਿਖਾਇਆ ਇਤਿਹਾਸ ਕੀ ਸੀਗੇ। ਜ ਨਹੀਂ ਤੇ ਆਪਣੇ ਪੰਥਕ ਜਥੇਦਾਰ ਵੀ। ਕਹਿ ਰਹੇ ਆ ਕਹਿੰਦੇ ਹੁਣ, ਹਰੀ ਕੇ ਪੱਤਣ ਜਾ ਕੇ ਅਰਦਾਸ ਕਰਨੀ ਆ। ਤੇ ਸੋਸ਼ਲ ਮੀਡੀਆ ਤੇ ਕਹਿ ਰਹੇ ਆ ਵੀ ਵੀ ਹੁਣ ਲੋਕਾਂ ਨੂੰ ਗੈ ਨੂੰ ਦੱਸਣਾ ਪਊਗਾ, ਵੀ ਆਪਾਂ ਹੁਣ ਅਰਦਾਸ ਕਰਨੀ ਹੈ। ਪੰਥ ਦੇ ਜਥੇਦਾਰ ਨੂੰ ਨੀ ਪਤਾ ਹੈਗਾ ਦੇਖਲੋ, ਹੈਨਾ ਸਹੀ ਗੱਲ ਆ ਨਾ ਜੀ ਇਹ ਵੀ ਹੁਣ ਗਾਇਕ ਗਾਇਕ ਦੱਸਣਗੇ ਆਪਾਂ ਨੂੰ ਲੋਕਾਂ ਦੀ ਸ਼ਹਾਦਤ ਕੀ ਆ
ਉਹ ਤਾਂ ਹੈਗਾ ਨਾ ਹੂ ਹੂ
ਬਸ ਲਓ ਜਥੇਦਾਰ ਆ ਜਿਹੜੇ ਬਸ
ਨਹੀਂ ਜਿਵੇਂ ਹੁਣ ਕੁਛ ਦੇਖੋ ਮੇਰੀ ਗੱਲ ਸਮਝ ਲੋ ਇਤਿਹਾਸ ਆਪਾਂ ਨੂੰ ਪਤਾ ਵੀ ਹੁੰਦਾ ਵਾ ਜਦੋਂ ਪ੍ਰੈਕਟੀਕਲੀ ਕਹਿ ਲਓ ਵੀ ਜਾਂ ਕੁਛ ਚੀਜ਼ ਆਪਾਂ ਹੈ ਨਾ ਦੇਖਦੇ ਹਾਂ ਜਿਵੇਂ ਕੁਛ ਕਰਦੇ ਆਂ ਫਿਰ ਹੀ ਆਪਾਂ ਨੂੰ ਜ਼ਿਆਦਾ ਮਹਿਸੂਸ ਹੁੰਦਾ। ਜਿਵੇਂ ਮੰਨਲਓ ਹੁਣ ਕਹਿਣ ਦਾ ਮਤਲਬ ਬੀਬੀ ਰਜਨੀ ਸੀ, ਹੈਨਾ ਉਹਨਾਂ ਦੀ ਆਪਾਂ ਜਿਹੜਾ ਇਤਿਹਾਸ ਆ ਜੋ ਵੀ ਉਹਨਾਂ ਦਾ ਉਹ ਸੀਗਾ। ਵਿਸ਼ਵਾਸ ਪਰਮਾਤਮਾ ਪ੍ਰਤੀ ਤੇ ਹੁਣ ਉਹਦੇ ਬਾਰੇ ਸਾਰਿਆਂ ਨੂੰ ਪਤਾ ਸੀ। ਪਰ ਅਸਲ ਚ ਉਸ ਟਾਈਮ ਦੇ ਵਿੱਚ ਹੈਨਾ ਵੀ ਕੀ ਕੁਛ ਹੋਇਆ ਸੀ ਉਹਦੇ ਨਾਲ ਕਿਵੇਂ ਕਿਵੇਂ ਹੋਇਆ ਸੀ। ਉਹ ਦੇਖ ਕੇ ਪਤਾ ਲੱਗਿਆ ਹੈਨਾ ਅੱਖਾਂ ਦੇ ਵਿੱਚੋਂ ਕਿਵੇਂ ਰੋਣ ਨਿਕਲਦਾ ਵਾ ਉਹਨਾਂ ਨੂੰ ਦੇਖ ਕੇ ਵੀ ਅੱਜ ਕੱਲ੍ਹ ਅ ਦੀਆਂ ਜਿਹੜੀਆਂ ਕਹਿ ਲਓ ਵੀ ਔਰਤਾਂ ਲਾ ਲਓ ਜਾਂ ਬੰਦਿਆਂ ਦੇ ਵਿੱਚ
ਹਾਂਜੀ ਹਾਂਜੀ ਬਿਲਕੁਲ ਜੀ
ਹੂ ਇੱਕ ਮਤਲਬ ਪਰਮਾਤਮਾ ਦਾ ਵਿਸ਼ਵਾਸ ਨਹੀਂ ਰੱਖ ਰੇ ਆਸੇ ਪਾਸੇ ਭਟਕ ਰਹੇ ਨੇ
ਬਿਲਕੁਲ ਜੀ ਬਿਲਕੁਲ
ਹੂ ਇਹ ਚਾਹੀਦਾ ਜਿਵੇਂ ਹੁਣ ਮੂਵੀਆਂ ਵੱਧ ਤੋਂ ਵੱਧ ਬਣਨ ਹੈਨਾ। ਵੀ ਸਾਰੇ ਇਹਨਾਂ ਚੀਜ਼ਾਂ ਵੀ ਇਤਿਹਾਸ ਤੋਂ ਜਾਗਰੂਕ ਹੋਣਗੇ ਬੱਚੇ ਬ
ਦੇਖੋ ਜੀ ਜਿਹੜੀ ਮ ਮੂਵੀ ਦੇਖਣ ਵਾਲ ਹੁੰਦੀ ਐ ਉਹ ਪੰਜਾਬ ਜਾਂ ਸਰ ਸੈਂਟਰ ਸਰਕਾਰ ਬੈਨ ਕਰ ਦਿੰਦੀ ਹੈ ਜੀ, ਹੁਣ ਦੱਸੋ ਹੈ ਨਾ ਜੀ
ਕੀ ਪਤਾ ਕੀ ਕਾਰਨ ਹੁੰਦਾ ਪਰ ਇਹ ਹੈ ਵੀ ਚੀਜ਼ ਉੱਥੇ ਇਹਨਾਂ ਨੇ ਇਹ ਕਿਹਾ ਵਾ ਵੀ ਜਿਵੇਂ ਉਹਨਾਂ ਦੀਆਂ ਜਿਹੜੀਆਂ ਸ਼ਹੀਦਾਂ ਹੁੰਦੀਆਂ ਨੇ।
ਹਾਂਜੀ ਹਾਂਜੀ
ਉਹਨਾਂ ਦਾ ਮਤਲਬ ਆਪਾਂ ਕੁਛ ਅੰਤ ਹੀ ਨਹੀ ਪਾ ਸਕਦੇ ਹੈਨਾ। ਤੇ ਛੋਟੇ ਜਿਹੜੇ ਲੋਕ ਹੁੰਦੇ ਕਿਰਦਾਰ ਨਿਭਾਉਂਦੇ ਆ। ਉਹਨਾਂ ਤੋਂ ਥੋੜਾ ਸਰ ਸਰਕਾਰ ਇਹ ਕਰਦੀ ਹੈ ਵੀ ਉਹਨਾਂ ਦਾ ਜਿਹੜਾ ਵੀ ਐਵੇਂ ਤੁਹਾਨੂੰ ਨਹੀਂ ਬਣਨਾ ਚਾਹੀਦਾ।
ਹਾਂਜੀ ਇਹ ਤਾਂ ਹੈ ਹੀ।
ਹੂ ਇਹ ਚੀਜ਼ ਹੋ ਜਾਂਦੀ ਆ
ਤੇ
ਹੋਰ ਹੁਣ ਮੂਵੀਆਂ ਹੋ ਗਈਆਂ ਸੀਰੀਅਲ ਹੋ ਗਏ ਅੱਗੇ ਅਸੀਂ ਮਤਲਬ ਕਿ ਮੈਂ ਸੀਰੀਅਲ ਦੇਖਦੀ ਹੁੰਦੀ ਸੀ। ਇਮਲੀ ਇਮਲੀ ਸੀ ਉਹਦਾ ਨਾਮ ਆ ਕੁੜੀ ਦਾ ਉਹ ਸੀਰੀਅਲ ਦੇਖ ਦੀ ਹੁੰਦੀ ਸੀ ਉਹ ਵੀ ਬਹੁਤ ਵਧੀਆ ਜਿਵੇਂ ਅ ਕਹਿਲਓ ਵੀ ਬਹੁਤ ਬੈਕਵਰਡ ਜ ਹੁੰਦੇ ਆ ਨਾ ਜਿਵੇਂ ਸੈਰ ਹੁੰਦੇ ਆ। ਉੱਥੋਂ ਕੁੜੀ ਦੇਖਲੋ ਉੱਠਦੀ ਆ ਉਹ ਤੇ ਕਿੱਥੇ ਤੱਕ ਪਹੁੰਚਦੀ ਹੈ ਉਹਨੇ ਕਿੰਨਾ ਮਤਲਬ ਕੇ ਔਖਾ ਟਾਈਮ ਦੇਖਿਆ ਹੁੰਦਾ।
ਹਾਂਜੀ, ਹਾਂਜੀ।
ਉਹਦੇ ਤੇ ਮੈਂ ਦੇਖਦੀ ਹੁੰਦੀ ਸੀਗੀ ਬਹੁਤ ਵਧੀਆ ਲੱਗ ਰਿਹਾ ਸੀਗਾ ਫਿਰ ਅਚਾਨਕ ਕਿ ਬਸ ਪਤਾ ਨੀ ਕੀ ਹੋ ਗਿਆ। ਉਹ ਛੱਡਿਆ ਗਿਆ ਅੱਗੇ ਕਦੇ ਹੁਣ ਦੇਖਿਆ ਨਹੀਂ। ਕਿਉਂਕਿ ਇੱਕ ਇਹ ਵੀ ਹੁੰਦਾ ਨਾ ਜਦੋਂ ਅ ਸਟੋਰੀ ਜਿਵੇਂ ਹਾਂ ਵਿ ਜੇ ਜਿਹੜੀ ਕਹਾਣੀ ਤੇ ਆਪਾਂ ਦੇਖ ਰਹੇ ਹਾਂ ਤਾਂ ਅੱਗੇ ਦੇ ਅੱਗੇ ਜੇ ਤਾਂ ਚਾਲੂ ਰੱਖੀਏ ਤਾਂ ਪਤਾ ਲੱਗ ਜਾਏ ਜੇ ਅੱਗੇ ਲੰਘ ਗਈ ਤਾਂ ਉਹਦਾ ਮਜ਼ਾ ਨਹੀਂ ਆਂਦਾ।
ਮਜ਼ਾ ਨਹੀਂ ਆਉਂਦਾ ਸਹੀ ਗੱਲ ਹੇ ਜੀ ਬਿਲਕੁਲ ਜ ਵੀ ਅਨ ਆ ਸਮੇਂ ਦੇ ਨਾਲ ਹੀ ਹਨਾਂ ਦੇਖੋ। ਦੇਖੋ ਪਹਿਲਾਂ ਕਿੰਨਾ ਅਸੀਂ ਵੀ ਮਿਊਜ਼ਿਕ ਦਾ ਬੜਾ ਸ਼ੌਕ ਸੀਗਾ ਸ਼ਾਨੂੰ ਸੁਨਣ ਦਾ। ਜਦੋਂ ਜਿੰਮੇਦਾਰੀਆਂ ਚ ਬੰਦਾ ਪੈ ਜਾਂਦਾ ਫਿਰ ਸਾਲਾ ਉਹ ਕਾਹਨੂੰ ਅਤੇ ਗੱਲ ਨਹੀਂ ਪਾਉਂਦੇ ਹੈ ਨਾ। ਫਿਰ ਤਾਂ ਘਰ ਦਾ ਖ਼ਰਚਾ ਹੀ ਨਹੀਂ ਕਿਤੇ ਸਬਜ਼ੀ ਨਹੀਂ ਲੋਟ ਆਉਂਦੀ ਕਿਤੇ
ਨਹੀਂ ਪਰ ਚਲੋ ਨਹੀਂ ਚਲੋ ਇਹਨੀ ਗੱਲ ਆ ਵੀ ਆਪ ਆਪਣਾ ਜਿਹੜਾ ਸੌਂਕ ਆ ਉਹਨੂੰ ਮਤਲਬ ਕਿ
ਇਹਨਾਂ ਦੇ
ਉਹਨੂੰ ਛੱਡਣਾ ਨਹੀ ਚਾਹੀਦਾ। ਇਹ ਤਾਂ ਜਿੰਮੇਵਾਰੀਆਂ ਤਾਂ ਚੱਲਦੀਆਂ ਹੀ ਰਹਿੰਦੀਆਂ ਤੇ ਨਿਭਾਉਣੀਆਂ ਹੀ ਪੈਂਦੀਆਂ ਬੰਦੇ ਨੂੰ।
ਬਿਲਕੁਲ ਜੀ ਇਹ ਤਾਂ ਬਸ ਉਹ ਮਤਲਬ ਹੋਵੇ ਉਹ ਸੁਣੋ ਤਾਂ ਉਹ ਰਹਿ ਗਿਆ ਵੀ ਜਦੋਂ ਕਿਤੇ ਬਾਈਕ ਬੁਕ 'ਤੇ ਜਾਂਦੇ ਹਾਂ ਪਰ ਮਾੜਾ ਮੋਟਾ ਸੁਣ ਲਈ ਦਾ ਮਿਊਜਿਕ। ਤੇ ਹੈਡਫੋਨ ਲਾ ਕੇ ਸੁਣ ਲਈ ਤਾਂ ਦੋ ਮਿੰਟ ਮਿਊਜਿਕ।
ਅ ਆਪਾਂ ਕਿਹੜਾ ਹੁਣ ਦੇਖੋ ਸੋਸ਼ਲ ਮੀਡੀਆ ਤੇ ਇੰਨਾ ਨੈਟ ਤੇ ਇੰਨਾ ਉਹ ਹੈ ਨਾ ਵੀ ਜਿਵੇਂ ਕਹਿ ਲਓ ਵੀ ਮੂਵੀ ਆਪਾਂ ਕੁਛ ਵੀ ਸਰਚ ਮਾਰਦੇ ਸਾਰਾ ਕੁਛ ਨਿਕਲ ਆਉਂਦਾ ਵਾ। ਤੇ ਜਿਵੇਂ ਹੁਣ ਪਹਿਲਾਂ ਵਾਲੇ ਟਾਈਮ ਦੇ ਵਿੱਚ ਸਪੈਸ਼ਲ ਆਪਾਂ ਨੂੰ ਟਿਕਟ ਲੈ ਕੇ
ਹਾਂਜੀ, ਹਾਂਜੀ ਅਤੇ ਹੁਣ ਤਾਂ ਬਸ ਸਬਸਕ੍ਰਾਈਬਰ ਲਓ ਅਤੇ ਨਾਲ ਦੀ ਨਾਲ ਹੀ ਹੈ ਨਾ ਜੀ ਆਪ ਆਪਾਂ ਆਪਦੇ ਪਲੇਸੈਟਰ ਸਟੇਸ਼ਨ 'ਤੇ ਦੇਖਣ ਹੁੰਦਾ ਜਾਂ ਜੇ
ਹਮ ਹਮ ਹਮ ਜਿੱਥੇ ਮਰਜੀ ਬੈਠ ਉੱਠ ਕੇ ਜਦੋਂ ਦਾ ਟੈਮ ਲੱਗਦਾ ਉਹਦਾ ਅੱਧੀ ਦੇਖ ਲਓ ਅੱਧੀ ਬਾਅਦ ਚੋਂ
ਮੈਂ ਹੁਣ ਦੱਸ ਨਾ ਅੱਜ ਮੈਨੂੰ ਕਾਲ ਆਈ ਫਾਸਟਵੇ ਵਾਲਿਆਂ ਦੀ ਉਹ ਸਾਰੇ ਜਿੰਨਾਂ ਦੀ ਚੈਨਲ ਚੱਲਦੇ ਪੰਜ ਸੌ ਤੀਹ ਰੁਪਈਏ ਦੇ ਵਿੱਚ ਯਾਨੀ ਕਿ ਜਦ ਕਿ ਉਹ ਫਾਸਟ ਵੇਅ ਦੇ ਨਾਲੇ ਜਿਹੜੇ ਆਪਣੇ ਕੇਬਲ ਵਾਲੇ ਚੈਨਲ ਵੀ ਚੱਲਦੇ ਆ ਨੈੱਟ 'ਤੇ ਤਿੰਨ ਮਹੀਨੇ ਦਾ ਪੈਕੇਜ ਆ ਉਹਨਾਂ ਦਾ ਸੋਲਾਂ ਸੌ ਰੁਪਏ ਦਾ ਪੂਰੇ ਦਾ ਤਿੰਨ ਮਹੀਨੇ ਫ੍ਰਰੀ ਆ। ਤੇ ਨਾਲ ਹੀ ਜੋ ਆਪਾਂ ਸਾਰੇ ਨਾਟਕ ਨੂਟਕ ਜਿੰਨੇ ਵੀ ਉਹਨਾਂ ਦੇ ਚੈਨਲ ਚੱਲਦੇ ਆ ਚੋਪਾਲ ਚਪੂਲ ਸਾਰਾ ਕੁਛ ਉਹ ਦੇਖ ਸਕਦੇ ਹਾਂ ਓ ਟੀ ਟੀ। ਜਿੰਨੇ ਵੀ ਪਲੇੈਟਫੋਰਮ ਆ।
ਹਾਂਜੀ, ਹਾਂਜੀ।
ਉਹ ਦੇਖ ਸਕਦੇ ਆ।
ਨਹੀਂ ਸਹੀ ਆ ਵਧੀਆ ਵਾ ਤਾਂਹੀ ਤਾਂ ਉਹੀ ਆ ਨਾ ਵੀ ਜਿੱਥੇ ਆਪਾਂ ਇੰਨੇ ਸੋ ਲਾ ਕੇ ਜਾਣਾ ਵਾ।
ਮੈਂ, ਉਹ ਮੋਬਾਇਲ 'ਤੇ ਵੀ ਚਲਣੇ ਆ? ਜੀ ਉਹ ਜਮਾਨਾ ਜੇ ਦੋ, ਦੋ ਚੀਜ਼ਾਂ ਨੇ ਮੋਬਾਇਲ ਤੋਂ ਹੀਂ ਮੋਬਾਇਲ ਤੇ ਵੀ ਚਲਾਦੇ ਹਾਂ।
ਹਮ ਤਾਂ ਹੀ ਕਹਿ ਰਹੀ ਹ ਨਾ ਵੀ ਕਿੱਥੇ ਸਿਨੇਮਾ ਘਰ ਚ ਜਾਣਾ ਇੱਕ ਦਿਨ ਬਸ ਕਿੰਨਾ ਵੇਸਟ ਕਰਨਾ ਕਿੱਥੇ ਤੁਸੀਂ ਕਿੰਨਾ ਹੈ ਨਾ ਵੀ ਟਾਇਮ ਤੁਸੀਂ ਦੇਖ ਸਕਦੇ ਹੋ।
ਘੱਟੋ ਘੱਟ ਦੋ ਹਜ਼ਾਰ ਰੁਪਇਆ ਲਾ ਕੇ ਆਉਂਗੇ ਜੀ। ਦੋ ਬੰਦੇ ਜਾਉਂਗੇ ਤਾਂ, ਜੀ ਹਾਂ ਨਾ ਜੀ ਦੋ ਹਜ਼ਾਰ ਰੁਪਈਏ ਤਾਂ ਆਉਂਦਾ ਵੀ ਕੁਛ ਨਹੀਂ ਹੈ ਨਾ, ਹਾਂਜੀ ਜੀ ਬੱਚੇ ਨਾ
ਖਾਣਾ ਪੀਣਾ ਸਾਰਾ ਕੁਛ ਕਰਨਾ, ਬਾਹਰ ਹੀ ਟਾਈਮ ਕੱਢ ਕੇ ਜਾਣਾ। ਫਿਰ ਥੱਕ ਟੁੱਟ ਕੇ ਆਉਣਾ, ਫੇਰ ਬਣਦਾ ਵੀ ਨੀ ਨਾ ਘਰੇ ਆ ਕੇ
ਹਾਂਜੀ, ਬਿਲਕੁਲ ਜੀ ਬਸ ਇਹੀ ਹੈ ਜੀ, ਮਤਲਬ ਹੈ ਨਾ ਹੁਣ।
ਹਾਂਜੀ, ਮੂਵੀਆਂ ਬ ਬੜੀਆਂ ਵਧੀਆ ਵਧੀਆ ਨੇ ਜਿਵੇਂ ਹੈ ਨਾ, ਬੱਚਿਆਂ ਨੂੰ ਵੀ ਦਿਖਾਉਣ ਵਾਲੀਆਂ ਹੁੰਦੀਆਂ ਨੇ। ਜਿਵੇਂ ਦੇਖੋ ਇੱਕ ਗਦਰ, ਗਦਰ ਮੂਵੀ ਹੁੰਦੀ ਸੀ ਉਹ ਕਿੰਨੀ ਵਧੀਆ ਸੀਗੀ। ਉਹ ਮਤਲਬ ਵੱਖੋ ਵੱਖਰੇ ਵੀ ਹੋ ਜਾਂਦੇ ਆ ਪਰ ਜਿਹੜਾ, ਮਤਲਬ ਦੋਨਾਂ ਦੇ ਵਿੱਚ ਪਿਆਰ ਹੁੰਦਾ ਉਹ ਦੇਖਲਓ। ਹਨਾ, ਫੇਰ ਇਕੱਠਾ ਕਰ ਦਿੰਦਾ ਉਹਨਾਂ ਨੂੰ ਚਾਹੇ ਮਤਲਬ ਧਰਮ ਵੱਖਰੇ ਵੱਖਰੇ ਕਿੰਨਾ ਪਿਆਰ ਹੈ ਨਾ, ਇਹ ਚੀਜ਼ ਹੁੰਦੀ ਆ। ਹਾਂਜੀ, ਪਰ ਮਤਲਬ ਮਨੁੱਖ ਜਿਹੜਾ ਉਹ ਹੈ ਤਾਂ ਇਹ ਬਰਾਬਰ ਹੀ ਆ, ਇੱਕੋ ਜਿ ਹੀ ਆ ਕੁਛ ਕੁਛ ਵੀ ਇਹਨਾਂ ਦੇ ਵਿੱਚ ਉਹ ਨਹੀਂ ਹੈਗਾ।
ਹਾਂਜੀ ਹਾਂਜੀ, ਜਿਵੇਂ ਹੁਣ ਅਸੀਂ ਜ਼ਿਆਦਾਤਰ ਬੋ
ਕਰਨਾ ਚਾਹੀਦਾ। ਬਿਲਕੁਲ
ਬਿਲਕੁਲ ਦੇਖੋ ਜੀ, ਇਨਸਾਨ ਤਾਂ ਇਨਸਾਨ ਹੀ ਹੈ ਨਾ। ਇਹ ਤਾਂ ਆਪਾਂ ਹੀ ਬਣਾਏਆ ਹੋ ਆ।
ਇਹ ਤਾਂ ਹੈਗਾ ਹੀ ਆ, ਹਾਂਜੀ।
ਅਪਾ ਹੀ ਬਣਾਏ ਲੈਂਦੇ।
ਹੋਰ, ਹੋਰ ਕਿਹੜੀ ਕਿਹੜੀ ਮੂਵੀ ਦੇਖ ਲੈਂਦੇ ਹੋ ਤੁਸੀਂ?
ਮੈਂ ਹਿੰਦੀ ਵੀ ਦੇਖ ਲੈਂਦਾ, ਮੈਂ ਹੋਲੀਵੁੱਡ ਵੀ ਦੇਖ ਲੈਂਦਾ। ਹੁਣ ਮੇਰੀ ਮੂਵੀ ਆ ਰਹੀ ਆ ਹੁਣ ਜਿਹਦਾ ਸਤੰਬਰ ਦੇ ਵਿੱਚ ਐਂਡ ਗੇਮ, ਐਂਡ ਗੇਮ ਉਹ ਐਂਡ ਗੇਮ ਦੇਖਦਾ ਹੁੰਦਾ ਜੀ ਮੈਂ
ਅੱਛਾ- ਅੱਛਾ।
ਗੇਮ ਆਉਣੀਆਂ ਸਿਨਮੇ ਦੇ ਵਿੱਚ
ਠੀਕ ਆ।
ਹੋਲੀਵੁੱਡ
ਹਮ, ਵਧੀਆ ਲੱਗਦਾ ਹਨਾ ਆਪਾਂ ਕਿੰਨਾ ਕਿੰਨਾ ਟਾਈਮ ਪਹਿਲਾਂ ਵੇਟ ਕਰਦੇ ਹਾਂ ਹੈ ਨਾ, ਵੀ ਉਡੀਕਦੇ ਆਂ ਵੀ ਹੁਣ ਆਈ ਹੁਣ ਏ ਨਵੇਂ ਮਹੀਨੇ ਆਉਣੀ ਆ, ਫਿਰ ਉਹ ਦਿਨ ਆ ਜਾਂਦਾ ਫੇਰ ਦੇਖਦੇ ਆਾਂ ਕਿੰਨਾ
ਜਿਵੇਂ ਹੋਲੀਮੁੱਡ ਵ ਵੀ ਜਿੰਨੀਆਂ ਵੀ ਸੀਗੀਆਂ ਮੈਂ ਉਹ ਦੇਖ ਕੇ ਆਇਆ ਜੀ, ਮੈਨੂੰ ਵਧੀਆ ਲੱਗਦੀਆਂ ਸੀਰੀਜ ਮਾਲਵੇ ਸਟੂਡੀਓ ਦੀਆਂ ਸੀਰੀਜ਼ ਆ ਜਿਹੜੀ ਉਹ, ਮੈਨੂੰ ਬਹੁਤ ਵਧੀਆ ਲੱਗਦੀ ਹੈ।
ਠੀਕ ਕ ਹੈ ਮੈਂ ਵੀ ਦੇਖਦੀ ਹਾਂ, ਮੈਨੂੰ ਹੋਰਰ ਮੂਵੀਆਂ ਵਧੀਆ ਨੇ ਜਿਵੇਂ ਭੂਤਾਂ ਵਾਲੀਆਂ, ਉਹ ਮੈਨੂੰ ਬੜੀਆ ਵਧੀਆ ਲੱਗਦੀ। ਮਜ਼ਾ ਬੜਾ ਆਉਂਦਾ ਦੇਖਣ ਦੇ ਵਿੱਚ ਉਹਨਾਂ ਨੂੰ ਹਮ, ਮੈਂ ਉਹ ਬਹੁਤ ਦੇਖਦੀ ਹਾਂ। ਚਲੋ ਠੀਕ ਹੈ ਭਾਜੀ, ਮੈਂ ਰੁਕ ਕੇ ਕਰਦੀ ਹਾਂ ਫਿਰ।
ਇੱਕ ਮਿੰਟ ਜੀ, ਅਤੇ ਜਾਣੀ ਕਿ, ਉਹ ਮੂਵੀ ਦੇਖੋ ਤੁਸੀਂ ਕਦੇ